ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਾਸੀ ਕਾਲ ਠੀਕ ਹੋ?
ਹਾਂਜੀ ਵਧੀਆ
ਹਾਂਜੀ-ਹਾਂਜੀ ਹੋਰ ਕੀ ਕਰਦੇ ਪਏ ਸੀ?
ਬਸ ਖਾਲੀ ਬੈਠੇ ਹੋਏ ਸੀ।
ਅੱਛਾ-ਅੱਛਾ ਕੰਮ-ਕਾਜ ਹੋ ਗਿਆ ਘਰ ਦਾ ਸਾਰਾ।
ਬਸ ਨਾਸ਼ਤਾ ਹੋ ਗਿਆ ਦਾ ਹੁਣ ਦੁਪਹਿਰੀ ਬਣਾਉਣੀ ਹੈ ਤੇ ਹੁਣ
ਹੋ ਅੱਛਾ-ਅੱਛਾ।
ਹੋਜੇ ਤਾਂ ਪੰਜ ਦਿਨ
ਦੁਪਹਿਰੀ ਕੀ ਖਾਣ ਲੱਗ ਗਏ ਹੋ ਅੱਜ?
ਹਾਂਜੀ।
ਮੈਂ ਦੁਪਹਿਰੀ ਇਸ ਸਾਲ ਕੀ ਖਾਣ ਲੱਗੇ ਓ?
ਅਸੀਂ ਦੁਪਹਿਰੀ ਅੱਜ ਬਣਾਵਾਂਗੇ ਲੋਬੀਆ ਵਾਈਟ ਵਾਲਾ, ਨਾਲ ਚਾਵਲ, ਨਾਲ ਫੁਲਕੇ
ਅੱਛਾ ਕਿਆ ਬਾਤ ਐ ਕਿਆ ਬਾਤ ਐ।
ਹੂ ਔਰ ਬੱਚੇ- ਬੁੱਚੇ ਸਭ ਠੀਕ ਐ
ਹਾਂਜੀ ਵਧੀਆਂ
ਅੱਛਾ -ਅੱਛਾ। ਹਾਂ ਬੱਚੇ ਕੰਮ ਤੇ ਜਾਂ ਘਰ ਈ
ਬਸ ਆਇਆ ਐ ਅਜੇ ਮੁੰਡਾ ਉਹ ਚਾਹ ਪੀ ਕੇ ਜਾਏਗਾ ਨਹਾਣ ਆਇਆ ਏ ਨਾਹਾ ਕੇ ਜਾਏਗਾ ਫ਼ਿਰ ਦੁਬਾਰਾ
ਅੱਛਾ -ਅੱਛਾ ਕਿਤੇ ਕੋਲ਼ ਲਾਗੇ ਈ ਜਾਂਦਾ ਕੰਮ ਤੇ
ਹਾਂਜੀ- ਹਾਂਜੀ ਕੋਲ਼ ਈ ਆ
ਠੀਕ ਐ ਠੀਕ ਐ ਹੋਰ ਸੁਣਾਓ ਤੁਸੀਂ ਕੁਛ
ਵਧੀਆਂ।
ਅੱਛਾ। ਤੇ ਹੋਰ ਕਿਤੇੇ ਗਏ ਨੀ ਤੁਸੀ। ਹਾਂ, ਮੰਮੀ ਡੈਡੀ ਸਭ ਠੀਕ ਏ ਵਧੀਆਂ। ਸਭ ਚੱਲ ਰਿਹਾ। ਮੰਮੀ ਨੇ ਹਾਲੇ ਤੇ ਮੈ ਤਾਂ ਅਜੇ ਥੱਲੇ ਬੈਠਾ ਹੋਇਆਂ ਤੇ ਹੁਣ ਦੇਖਾਂਗੇ ਜਾਵਾਂਗਾ ਤੇ ਦੇਖਾਂਗੇ ਕੀ ਬਣਾਇਆ।
ਅੱਛਾ-ਅੱਛਾ।
ਹਮ ਸਵੇਰੇ ਤੇ ਆਲੂ ਨੂਟਿਆਂ ਦੀ ਸਬਜ਼ੀ ਨਾਲ਼ ਫੁਲਕੇ ਖਾਧੇ ਵੇ ਆ ਦੋ।
ਅੱਛਾ।
ਹਮ ਹੁਣ ਦੇਖਾਂਗਾ ਕੀ ਬਣਾਇਆ ਖਾ ਨੂੰ ਦੇਖੋ ਬੰਦਾ ਫਰੀ ਹੋਵੇ ਫ਼ਿਰ ਮੇਰਾ ਮਨ ਨੀ ਕਰਦਾ ਬਾਰ। ਕੁਛ ਖਾਣ ਦਾ ਤੇ ਮੈ ਬੜਾ ਲਟਕਾਦਾ ਮੈਨੂੰ ਫਿਰ ਘਰੋਂ ਮੰਮੀ ਬੜੀਆਂ ਡਾਂਟਾ ਪਾਦੇ ਨੇ ਕਿ ਤੂੰ ਟੈਮ ਤੇ ਰੋਟੀ ਨੀ ਖਾਂਦਾ ਇਹ ਮੈਂ ਕਿਹਾ ਹੁਣ ਕੀ ਕਰਾਂ। ਜਦ ਮਨ ਕਰੇਗਾ ਤਾਂ ਖਾ ਲਵਾਂਗਾ ਜਲੇ ਬੰਦਾ ਪੰਜਾਬ ਤੋਂ ਜਾਂਦਾ ਉਸਲੇ ਬੰਦਾ ਟੈਮ ਤੇ ਖਾਂਦਾ ਏ ਕਿ ਜਾਂਦਾ ਹੈ ਪਤਾ ਕਿ ਟੈਮ ਤੇ ਖਾਵਾਂਗਾ।
ਹਾਂ, ਇਹ ਗੱਲ ਤਾਂ ਹੈਗੀ ਇੱਕ ਤੇ ਕੰਮ ਤੇ ਹੁੰਦਾ ਨਾ ਬੰਦਾ ਟਾਈਮ ਨਾਲ਼ ਰੋਟੀ ਖਾ ਲੈਦਾ। ਪਰਸ ਵੀ ਹੋਏਗਾ ਨਾ ਸਾਡੇ ਬ ਦਾ ਵੀ ਹਾਲਾਤ ਹੈ ਘਰ ਫਿਰ ਹੋਏਗਾ ਨਾ ਕਦੀ ਰੋਟੀ ਟਾਈਮ ਨਾਲ ਨੀ ਖਾਗਾ ਰੱਖ ਦੋ ਮੈਂ ਖਾ ਲਗਾ ਆਪੇ। ਰੱਖ ਦੋ ਮੈਂ ਖਾਲਾਗਾ।
ਹਾਂ ਓਹੀ ਨਾ। ਉਹਨਾਂ ਨੂੰ ਪਤਾ ਕਿ ਮ ਮੰਮੀ ਖਿਲਾਈ ਦੇਗੀ ਬ ਗਾਲਾਂ-ਗੁਲਾਂ ਕੱਢ ਕੇ ਪਰ ਖਿਲਾ ਦੇਗੀ ਜ਼ਰੂਰ।
ਹਮ।
ਹਾਂ, ਬੱਚਿਆਂ ਨੂੰ ਤਾਂ ਪਤਾ ਬਈ ਐ ਤੇ ਬਾਰਾਂ ਚੌਵੀ ਘੰਟੇ ਦੀ ਸਰਵਿਸ ਹੈਈ ਏ।
ਇਹ ਤਾਂ ਕਿਸਨ ਦੇਖੋ, ਸਭ ਚੀਜ਼ ਦਾ ਤੁਸੀਂ ਮੰਦਾ ਆ ਜਾਂਦਾ ਠੀਕ ਏ। ਕੰਮ ਦਾ ਵੀ ਆ ਜਾਂਦਾ, ਸਕੂਲਾਂ ਦੀ ਛੁੱਟੀਆਂ ਵੀ ਪੈ ਜਾਂਦੀਆਂ ਨੇ। ਸਭ ਕੰਮ ਹੋ ਜਾਂਦਾ ਲੇਕਿਨ ਕਿਚਨ ਚੋਵੀ ਘੰਟੇ ਖੁੱਲਿਆਂ ਐ ਇਹਦਾ ਕਦੀ ਮੰਦਾ ਕਿਉਂ ਨਹੀਂ ਆਂਦਾ।
ਓਹੀ ਨਾ।
ਇੱਕ ਸੋਚਣ ਵਾਲੀ ਗੱਲ ਐ।
ਦੇਖੋ, ਕਿਚਨ ਐ ਜਿਹੜਾ ਬੰਦਾ ਕਿਚਨ ਨਾਲ਼ ਪਿਆਰ ਕਰਦਾ ਉਹ ਕਿਚਨ ਨੂੰ ਰੱਖਦਾ ਇਹਨਾਂ ਦਾ ਲੋਕ ਕੀ ਅੱਜ-ਕੱਲ੍ਹ ਆਲਸੀ ਹੋ ਗਏ ਕਿੱਥੇ ਰੋਟੀ ਅੱਜ-ਕੱਲ੍ਹ ਦੀ ਕੁੜੀਆਂ ਕਿੱਥੇ ਰੋਟੀਆਂ ਬਣਾਂਦੀਆਂ ਨੇ। ਉਹਨਾਂ ਨੂੰ ਘੱਟ ਹੀ ਲੱਗਦੀ ਕਹਿੰਦੀ ਬਾਹਰੋਂ ਕਰ ਲਓ ਡਿਨਰ ਬਾਹਰੋਂ ਕਰਲੋ ਲੰਚ।
ਹਮ।
ਹਾਂ, ਨਹੀਂ ਮੰਨ ਏ ਟਿਫਿਨ ਮੰਗ ਲੋ। ਇਹ ਚੱਕਰ ਏ। ਹੁਣ ਸਾਡੀਆਂ ਮਾਵਾਂ ਨੇ ਬਾਹਰੋਂ ਘੱਟ ਖਾਂਦੀ। ਮੇਰੀ ਮੰਮੀ ਬਾਹਰ ਬੜਾ ਘੱਟ ਖਾਂਦੀ। ਠੀਕ ਐ ਨਾ। ਉਹ ਕਿਤੇ ਜ਼ਬਰਦਸਤੀ ਕਿ ਚਲੋ ਕਿਤੇ ਕਹਿ ਦੇਵੇ ਚਲੋ ਬਾਹਰ ਚੱਲਦੇ ਆ ਬਟ ਬੜਾ ਘੱਟ ਬੜਾ, ਘੱਟ ਖਾਂਦੇ ਨੇ ਮੇਰੀ ਮੰਮੀ।
ਮੈਂ ਖੁਦ ਬਾਹਰ ਦਾ ਖਾ ਕੇ ਖੁਸ਼ ਨਹੀਂ ਆ ਘਰ ਦਾ, ਕਿਉਕਿ ਮੈਂ ਆਪਣੀ ਅੱਖਾਂ ਦੇ ਸਾਹਮਣੇ ਬਣਾ ਰਹੀ ਹਾਂ। ਨਾ ਕੀ ਪਾ ਰਹੀ ਹਾਂ ਕੀ ਨਹੀਂ ਪਾ ਰਹੀ।
ਨਹੀ ਉਹ ਵੀ ਹੈ ਬਟ ਘਰ ਖਾਣਾ ਥੋੜ੍ਹਾ ਉਹਦਾ ਟੇਸਟ ਥੋੜਾ ਅਲੱਗ ਹੁੰਦਾ, ਉੱਥੇ ਬਾਹਰ ਥੋੜਾ ਮਸਾ ਸਾਲੇ ਹੁੰਦੇ ਨੇ ਚਟਪਟਾ ਜ਼ਿਆਦਾ ਹੁੰਦਾ।
ਉਹ ਪਤਾ ਫਿਰ ਕਈ ਵਾਰੀ ਨਾ ਉਹ ਮਸਾਲੇ ਖਾ ਕੇ ਸੜਨ ਪੈਣ ਲੱਗ ਜਾਂਣ
ਹਮ ਉਹ ਦਿੱਕਤ ਹੈ।
ਉਹ ਦੇਖੋ ਜੀ ਉਹ ਤੇਲ ਪਤਾ ਨੀ ਰੋਜ਼ ਸਾਫ਼ ਕਰਦੇ ਨੇ, ਜਾਂ ਨਹੀਂ ਕਰਦੇ ਛਾਨ ਦੇ ਨੇ ਨਹੀਂ ਛਾਨਦੇ ਉਹੀ ਤੇਲ ਚੱਲਦਾ ਕਈ ਵਾਰੀ ਤੇ ਮੂੰਹ ਦੇ ਵਿੱਚ ਚਿਪਕ-ਚਿਪਕ ਹੁੰਦੀ ਹੈ। ਕਈ ਵਾਰੀ ਮੈਂ ਇੱਕ ਦੋ ਵਾਰੀ ਕਦੀ ਖਾਈਏ ਨਾ ਪੁਲ-ਪੁਲੇਖੇ ਮੂੰਹ ਚਿਪਕ-ਚਿਪਕ ਹੋਣ ਲੱਗ ਗਏ। ਮੈਂ ਤਾਂ ਕਿਹਾ ਵੀ ਮੈਂ ਨੀ ਖਾਵਾਂਗੀ ਅੱਜ ਤੋਂ ਬਾਅਦ ਇਹ ਚੀਜ਼।
ਅੱਛਾ-ਅੱਛਾ।
ਤੇਲ ਗੰਦੇ ਹੋ ਜਾਂਦੇ ਨੇ ਉਹਦੇ ਚ ਹੀ ਪਾਈ ਜਾਂਦੇ ਨੇ ਤਲੇ ਜਾਂਦੇ ਨੇ ਪਾਈ ਜਾਂਦੇ ਨੇ ਤਲੀ ਜਾਂਦੇ ਨੇ
ਹਾਂ, ਉਹ ਤਾਂ ਹੈ। ਵਿੱਚ ਅੱਛੇ ਵੀ ਹੈਗੇ ਆ ਰੈਸਟੋਰੈਂਟ ਜਿੱਥੇ ਚਲੋ ਬੰਦਾ ਖਾ ਲੈਂਦਾ।
ਮੈਨੂੰ ਸ਼ੁਰੂ ਤੋਂ ਹੀ ਸ਼ੌਕ ਨੀ ਹੈਗਾ ਬਾਹਰ ਦਾ ਖਾਣ ਦਾ।
ਅੱਛਾ-ਅੱਛਾ, ਹਜ ਬਾਈਗੌੜ।
ਈ ਪਰਵਰਿਸ਼ ਐਸੀ
ਆਇਆ-ਆਇਆ ਆਇਆ ਏ। ਅੱਜ ਤੁਸੀਂ ਕਹਿੰਦੇ ਹੋਣੇ ਕਿ ਬੰਦਾ ਆਪਣੇ ਮੌਸਮ ਉੱਥੇ ਦਾ ਬੜਾ ਤਾਰੀਫ ਕਰ ਰਿਹਾ ਅੱਜ ਵੈਸੇ ਮੌਸਮ ਬਹੁਤ ਸੁਣੋ ਇੰਨਾ ਖੂਬਸੂਰਤ ਲੱਗ ਰਿਹਾ ਨਾ। ਸਾਡਾ ਪੂਰਾ ਇਲਾਕਾ ਧੋਣ ਗਿਆ। ਅਸਮਾਨ ਇਸ ਲਈ ਨੀਲਾ ਹੋਇਆ ਪੂਰਾ।
ਹਾਂ ਤੇ ਵਾਈਫ ਨੂੰ ਲਓ, ਸਕੂਟਰੀ ਤੇ ਬੈਠੋ ਘੁੰਮ ਕੇ ਆਓ।
ਮੇਰੀ ਵਾਈਫ ਹੈ ਹੀ ਨੀ ਹੈ। ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਪਹਿਲੇ ਵੀ ਕਿਹਾ ਸੀ। ਮੈਂ ਹਾਂ ਮੇਰੀ ਵਾਈਫ ਕਿੱਥੇ ਆ।
ਤੇ ਮੰਮੀ ਨੂੰ ਲੈ ਜਾਓ, ਮੰਮੀ ਨੂੰ ਲੈ ਜਾਓ ਮੰਮੀ ਨੂੰ ਘੁਮਾ ਲਿਆਓ।
ਮੰਮੀ ਨੀ ਜਾਂਦੀ ਮੇਰੇ ਨਾਲ
ਅੱਛਾ, ਮੈਂ ਤਾਂ ਕਹਿੰਨੀ ਹਾਂ ਬੱਚੇ ਲੈ ਕੇ ਜਾਣ ਮੈਨੂੰ ਮੇਰੇ ਬੱਚੇ ਲੈ ਕੇ ਨੀਂ ਜਾਣਾ ਚਾਹੁੰਦੇ।
ਅੱਛਾ, ਨਹੀਂ ਮੰਮੀ ਮੇਰੇ ਨਾਲ ਨਹੀਂ ਬਹਿੰਦੀ ਉਹ ਮੇਰੀ ਨਾਲ ਸਕੂਟੀ ਤੇ ਨੀ ਬਾਈਕ ਤੇ ਨੀ ਬਹਿੰਦੀ ਨਾ ਗੱਡੀ 'ਚ'।
ਅੱਛਾ-ਅੱਛਾ।
ਹਮ, ਇਹ ਚੱਕਰ ਏ। ਹੋਰ।
ਕੋਈ ਨ ਸਾਡੀ ਵੀ ਕੁੜੀ ਆਏਗੀ ਉਹਨੇ ਦੇਖੋ ਉਹਦੇ ਹਸਬੈਂਡ ਛੋੜ ਕੇ ਜਾਣਗੇ ਗ ਗਾੜੀ ਤੇ ਉਹਨੂੰ ਆਏ ਕਿਉਨੇ।
ਅੱਛਾ-ਅੱਛਾ ਲਾਗੇ ਹੀ ਰਹਿੰਦੀ ਤੁਹਾਡੀ ਗੁੜੀ ਆ ਨਾ।
ਹਾਂਜੀ-ਹਾਂਜੀ ਲੋਕਲ ਹੀ ਰਹਿੰਦੀ ਹੈ।
ਉੱਥੇ ਚਲੋ ਲੋਕਲ ਠੀਕ ਹੈ। ਚਲੋ ਬੰਦਾ ਆ ਜਾਂਦਾ ਜਲਦੀ ਦੀ ਕੋਈ ਗੱਲ ਹੋਵੇ ਬੰਦਾ
ਹਾਂ ਨਹੀਂ ਆ ਜਾਂਦੀ ਹੈ ਰੋਜ਼ ਜੇ ਨਾ ਆਵੇ ਸਾਨੂੰ ਖੁਦ ਕਾਹਲੀ ਪੈਣ ਲੱਗਦੀ ਮੈਂ ਕਹਿੰਨੀ ਆ ਫੋਨ ਕਰੋ। ਆਈ ਕਿਉਂ ਨੀ ਪ੍ਰੀਤੀ ਤੋਂ ਆਈ ਕਿਉਂ ਨੀ।
ਅੱਛਾ-ਅੱਛਾ ਨਹੀਂ ਸਹੀ ਹੈ ਠੀਕ ਹੈ ਚਲੋ। ਬੰਦੇ ਦਾ ਮਨ ਲੱਗ ਜਾਂਦਾ ਹੈ। ਕੰਮ ਦਾ ਵੀ ਉਪਰਾਲਾ ਦੇ ਜਾਂਦੇ ਨੇ ਨਾ।
ਕੰਮ ਤਾਂ ਉਹਦੇ ਕੋਲੋਂ ਨੀ ਕਰਵਾਉਦੀ ਬਸ ਜ਼ਿਆਦਾ ਏ ਬਸ ਉਹਨੂੰ ਕਹਿੰਦੀ ਬੇਟਾ ਚਾਹ ਬਣਾ ਦੇ ਤੇ ਬਸ ਚਾਹ ਅੱਛੀ ਬਣਾਉਂਦੀ ਚਾਹ ਬਣਾ ਦੇ। ਬਾਕੀ ਮੈਂ ਸਭ ਕੰਮ ਨਿਪਟਾਇਆ ਵਾ ਹੁੰਦਾ ਹੈ ਕੋਈ ਵੀ ਚੀਜ ਬਣਾਈਏ ਪਹਿਲੇ ਉਹਦੇ ਵਾਸਤੇ ਰੱਖਦੇ ਆ ਪ੍ਰੀਤੀ ਨੇ ਆਣਾ।
ਉਹ ਅੱਛਾ-ਅੱਛਾ। ਸੋ, ਸਹੀ ਏ ਹੁਣ ਇਹ।
ਇੱਕ ਬਾਹਰ ਏ ਲੜਕੀ, ਇੱਕ ਲੋਕਲ ਆ। ਲੋਕਲ ਵਾਲੀ ਜੇ ਮੌਜਾਂ ਨੇ।
ਹਾਂ ਲੋਕਲ ਨੂੰ ਵੀ ਮੌਜੂਦ ਨੇ, ਬਾਹਰ ਵਾਲੀ ਵੀ ਕਹਿੰਦੀ ਹੋਣੀ ਕਿ ਚਲੋ। ਮਹਿੰਗੀ ਨੀ ਲੱਗ ਜਾਂਦੀ।
ਨਹੀਂ ਕੋਈ ਦੂਰ ਨਹੀਂ ਹੈਗੀ ਉਹ ਵੀ, ਉਹ ਰਹਿ ਕੇ ਚਲੀ ਗਈ ਏ, ਬਸ ਅਸੀ ਉਹੋ ਉਹਨੂੰ ਮਿਲ ਆਵਾਂਗੇ ਥੋੜੇ ਟਾਈਮ ਰੁਕ ਕੇ।
ਅੱਛਾ-ਅੱਛਾ।
ਹਾਂਜੀ।
ਸਹੀ ਆ ਸਹੀ ਚਲੋ ਮਿਲਣਾ ਚਾਹੀਦਾ ਉੱਦਾਂ ਵੀ ਚਲੋ ਮਨ ਕਹੇਗਾਏ ਸ਼ੁਕਰ ਏ ਮੇਰੇ ਆਏ ਮਿਲਣ ਮੈਨੂੰ ਆਏ ਹਨਾ।
ਹਮ।
ਆਪਣੇ ਬੰਦੇ ਦਾ ਮੋਹ ਹੁੰਦਾ ਨਾ, ਚੱਕਰ ਹੀ ਨੀ।
ਹਾਂ ਮੇਰਾ ਸਾਰੇ ਸਾਰੇ ਬੱਚਿਆਂ ਨਾਲੋਂ ਉਹ ਸਭ ਤੋਂ ਵੱਡੀ ਵਾਲੀ ਨਾਲ ਜ਼ਿਆਦਾ ਮੋਹ ਹੈਗਾ।
ਅੱਛਾ-ਅੱਛਾ। ਨਹੀ ਉਹ ਚੰਗੀ ਹੋਣੀ ਇਨੀ ਤਾਹੀ ਤੇ
ਕਿਉਕਿ ਉਹ ਸਾਡੇ ਘਰ ਵਿੱਚ ਪੂਰੇ ਪਰਿਵਾਰ ਕਹਿੰਦੇ ਕਿ ਸਾਡੇ ਸੋਹੁਰੇ ਪਰਿਵਾਰ ਦੇ ਵਿੱਚ ਸਭ ਸਭ ਤੋਂ ਪਹਿਲਾ ਬੱਚਾ ਸੀ।
ਅੱਛਾ।
ਸਭ ਉਹਨੂੰ ਹੱਥਾਂ ਤੇ ਰੱਖਦੇ ਸੀ। ਸਭ ਬੜਾ ਪਿਆਰ ਕਰਦੇ ਸੀ ਫਿਰ ਉਹ ਉਸ ਤੋਂ ਬਾਅਦ ਪੰਜ ਸਾਲ ਬਾਅਦ ਛੋਟੀ ਵਾਲੀ ਗੁਡੀਆ ਹੋਈ ਤੇ ਪੰਜ ਸਾਲ ਉਸਨੇ ਸਭ ਦਾ ਪਿਆਰ ਲਿਆ।
ਅੱਛਾ-ਅੱਛਾ। ਸਹੀ ਆ ਨਾ।
ਐ ਇਸ ਕਰਕੇ ਨਾ ਉਹਦੇ ਨਾਲ ਜ਼ਿਆਦਾ ਪਿਆਰ ਏ।
ਅੱਛਾ-ਅੱਛਾ। ਹਾਂ ਉਹ ਤਾਂ ਹੈ। ਚਲੋ
ਜਾਂ ਤੇ ਪਹਿਲਾ ਬੱਚਾ ਪਿਆਰ ਲੈਦਾ ਏ। ਸਭ ਤੋਂ ਛੋਟਾ ਲੈਦਾ ਏ, ਵਿਚਕਾਰ ਲੈਦੇ ਵਿਚਾਰੇ ਏਦਾਂ ਹੀ ਹੁੰਦੇ ਨੇ ਵਿਚਾਰੇ ਮਾੜੇ ਤਾੜੇ।
ਨਾ ਨਾ ਨਹੀਂ ਇਹ ਗੱਲ ਨੀ ਹੁੰਦੀ ਬਟ ਚਲੋ। ਮਾਂ-ਪਿਓ ਨੂੰ ਹਰ ਬੱਚਾ ਪੈਦਾ ਹੁੰਦਾ ਏ।
ਨਹੀਂ ਪਿਆਰਾ ਤੇ ਹੁੰਦਾ। ਅਕਸਰ ਜ਼ਿਆਦਾਤਰ ਅਸੀ ਦੇਖਿਆ ਮੈਂ ਜਾਂ ਤੇ ਸਭ ਤੋਂ ਵੱਡੇ ਵਾਲੇ ਨਾਲ ਮੋਹ ਜ਼ਿਆਦਾ ਹੁੰਦਾ ਸਭ ਤੋਂ ਛੋਟੇ ਛੋਟੇ ਨਾਲ ਮੋਹ ਜਿਆਦਾ ਹੁੰਦਾ।
ਹਮ।
ਮੇਰਾ ਸਭ ਤੋਂ ਛੋਟੇ ਵਾਲੇ ਬੇਟੇ ਨਾਲ ਵੀ ਬੜਾ ਉਹਨੂੰ ਕੋਈ ਕੁਛ ਕਹਿ ਦੇਣਾ ਬਸ ਲੜਨਾ ਸ ਤਿਆਰ ਹੋ ਜਾਂਦਾ ਮੈਂ।
ਹਾਂ ਹਾਂ ਉਹ ਤੇ ਹੁੰਦਾ।
ਔਰ ਮੈਂ ਉਹਦੇ ਚਿਹਰੇ ਦੇ ਐਕਸਪ੍ਰੈਸ਼ਨ ਤੋਂ ਉਹਨੂੰ ਪਹਿਚਾਣ ਲੈਂਦੀ ਹਾਂ ਕਿਸੇ ਬੱਚੇ ਨੂੰ ਨਹੀਂ ਪਹਿਚਾਣ ਪਾਉਦੀ। ਮੈਂ ਉਹਨੂੰ ਪਹਿਚਾਣ ਜਾਂਦੀ ਹਾਂ ਕਿ ਇਹਨੂੰ ਇਸ ਟਾਈਮ ਇਸ ਚੀਜ ਦੀ ਜ਼ਰੂਰਤ ਐ। ਫਿਰ ਮੈਂ ਕਹਿਣੀ ਕੁਛ ਲੈਣਾ, ਐ ਚੀਜ਼ ਲੈਣੀ ਹੈ, ਹਾਂ।
ਹੂੰ ਹੋ ਜਾਨਾ।
ਪਤਾ ਨਹੀਂ ਕਿਵੇਂ, ਉਹਦੇ ਤੇ ਮੈਂ ਇੰਝ ਸਮਝ ਜਾਂਣੀ ਹਾ। ਕਿ ਜਿਵੇਂ ਮੈਂ ਹੀ ਆ ਉਹ
ਹਾਂ।
ਇਝ ਉਹਦੇ ਸਟੇਟਸ ਸਮਝ ਜਾਂਦੀ ਹਾਂ, ਜਿਵੇਂ ਮੈਂ ਮੈਂ ਹੀ ਉਹਦੇ ਅੰਦਰ ਹਾਂ।
ਹਾਂ ਉਹ ਤਾਂ ਹੈ ਬੰਦਾ ਆਪਣੇ ਬੱਚੇ ਦਾ ਦੇਖ ਲਵੇ ਪਤਾ ਹੋ ਜਾਂਦਾ ਨਾ। ਆਪਣੇ ਹੱਥਾਂ ਪਾਲਿਆ ਨੂੰ ਪਤਾ ਹੁੰਦਾ ਬੱਚੇ ਨੂੰ ਕੀ ਚਾਹੀਦਾ ਕਿ ਕਿਉ ਸੈਡ
ਬਸ ਉਹਦਾ ਚਿਹਰਾ ਜੇ ਉਤਰਿਆ ਨਹੀਂ ਬਸ ਮੈਨੂੰ ਲੱਗਦਾ। ਇਹਨੂੰ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਗੱਲ ਹੈ। ਇਸ ਦੇ ਅੰਦਰ
ਅੱਛਾ- ਅੱਛਾ
ਹਾਂ।
ਹਾਂ ਸਹੀ ਹੈਗਾ। ਲੰਚ ਕਿਹੜੇ ਟਾਈਮ ਕਰਨਾ ਅੱਜ।
ਅਸੀਂ ਸਾਡੇ ਤੇ ਲੰਚ ਨੂੰ ਓਹੀਏ ਦੋ ਤ੍ਰੈ ਕਦੀ ਕਦੀ ਤੇ ਚਾਰ ਵੀ ਵੱਜ ਜਾਂਦੇ ਨੇ ਅਗਰ ਸੋ ਜਾਈਏ ਤਾਂ।
ਸਾਡਾ ਲੰਚ ਦਾ ਕੋਈ ਟਾਈਮ ਨੀ। ਨਾਸਤੇ ਦਾ ਔਰ ਰਾਤ ਦਾ ਟਾਈਮ ਦਾ ਪੱਕਾ ਰਾਤੀ ਤੇ ਅੱਠ ਵਜੇ ਤੱਕ ਖਾ ਲੈਂਦੇ ਨੇ। ਦੁਪਹਿਰ ਦਾ ਕੋਈ ਪਤਾ ਨੀ ਬਣਾ ਕੇ ਰੱਖ ਦਿੰਨਦੇ। ਕੌਣ ਕਿਸ ਟਾਈਮ ਆਂਦਾ ਵਾ ਕਿਸ ਟਾਈਮ ਖਾਂਦਾ ਵਾ ਕੋਈ ਪਤਾ ਨਹੀ।
ਅੱਛਾ।
ਹਾਂਜੀ। ਕਿਉਂਕਿ ਰਾਤ ਨੂੰ ਸਭ ਇਕੱਠੇ ਹੁੰਦੇ ਨੇ ਤੇ ਰਾਤ ਨੂੰ ਤੇ ਬਸ ਅੱਠ ਵਜੇ ਇਹਨਾਂ ਨੇ ਕਹਿਣਾ ਬਸ ਰੋਟੀ ਦੇ ਦੋ। ਤੇ ਇਹਦੇ ਡੈਡੀ ਨੇ ਕਹਿਣਾ ਤਾਲਾ ਲਗਾਓ ਤੇ ਰੋਟੀ ਖਾਓ ਚਲੋ।
ਹਾਂ ਆਇਆ ਮੈਂ। ਚਲੋ ਫਿਰ ਠੀਕ ਐ।
ਹਾਂਜੀ ਹਾਂਜੀ ਠੀਕ
ਓਕ ਸਸਰੀਕਾਲ।
ਅੱਛਾ।